ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ।
ਠੀਕ ਹੈ ਜੀ ਵਧੀਆ ਕੀ ਹਾਲ ਹੈ।
ਬਸ ਵਧੀਆ ਤੁਸੀਂ ਸੁਣਾਓ ਕੀ ਕਰ ਰਹੇ ਸੀ
ਕੁਛ ਨੀ ਮੈਂ ਤੇ ਬੈਠਾ ਹੋਇਆ ਸੀ
ਅੱਛਾ ਹੋਰ ਗਏ ਨੀ ਅੱਜ ਕੰਮ ਤੇ
ਕੰਮ ਤੇ ਨਹੀਂ ਬਸ ਹਾਲ ਮੇਰੇ ਭਰਾ ਨੇ ਅਡਮਿਸ਼ਨ ਕਰਾਣਾ ਸੀ ਨਾ ਤੇ ਓਦੇ ਨਾਲ ਜਾਣਾ ਸੀ ਓਨੂੰ ਸਟੀਮ ਨੀ ਸਮਝ ਆ ਰਹੀ ਸੀ ਮੈਨੂੰ ਫਿਰ ਮੈਂ ਉਹ ਕਾਰਨ ਗਿਆ ਹੀ ਨ
ਅੱਛਾ ਅੱਛਾ ਹਾਂ ਮੇਰੀ ਕੁੜੀ ਨੇ ਵੀ ਕਰਾਣਾ ਸੀ ਮੈਂ ਤਾਂਨੂੰ ਤਾਂਹੀ ਫੋਨ ਕੀਤਾ ਹੈ ਤੇ ਮੈਂ ਕਿਹਾ ਤੁਹਾਨੂੰ ਪੁੱਛਾ ਨੇ ਨਾ ਕਮਰਸ ਲਿਤੀ ਦੀ ਸੀ ਤੇ ਹੁ ਅਛੇ ਮਾਰਕਸ ਆਏ ਨੇ ਏਟੀ ਪਰਸੈਂਟ ਆਏ ਨੇ ਉਹ ਆਏ ਨੇ ਤੇ ਹੁਣ ਹੀ ਵੀ ਨਾ ਥੋੜਾ ਪ੍ਰੈੱਸ਼ੁਰ ਚ ਮਤਲਬ ਸੋਚ ਰਹੀ ਹੈ ਕਿ ਅੱਗੇ ਮੈਂ ਕੀ ਕਰਾਂ ਨੂੰ ਸਮਝ ਨੀ ਆ ਰਹੀ ਕਿਹੜੀ ਸ੍ਟੀਮ ਲਵਾ ਉਹ ਕਹਿੰਦੀ ਹੈ ਮੈਂ ਬੀਕਮ ਕਰਨੀ ਨੀ ਹੈ ਕੁਛ ਹੋਰ ਕਰਨਾ ਹੈ ਮੈਂ ਕਿਹਾ ਮੈਂ ਨਾ ਪੁ ਕੇ ਦੱਸਦੀ ਹ ਤੁਸੀਂ ਕੋਮਰਸ ਕੀਤੀ ਸੀ ਤੇ ਫੇਰ ਅੱਗੇ ਮੈ ਕੀ ਸਕੋਪ ਕੀ ਕਰਨਾ ਚਾਹੀਦਾ ਹੈ ਫਿਊਚਰ ਚ ਉਹਓਨੂੰ ਓਦਾ ਉਹ ਚੀਜ਼ ਕੰਮ ਆਏ ਮੈਂ ਕੁਛ ਫਰ ਤੂੰ ਹੀ ਕਰ ਤੇ ਕੀ ਅਗੋ ਕਰਨ ਨੂੰ ਅਰਨਿੰਗ ਕਰਨੀ ਹੋਵੇ ਤੇ ਦਿੱਕਤ ਨਾ ਆਵੇ ਹੁਣ ਅੱਜ ਕੱਲ ਤੇ ਸੱਤ ਪੰਜ ਸੱਤ ਹਜ਼ਾਰ ਦਸ ਹਜ਼ਾਰ ਦੀ ਨੌਕਰੀ ਤੇ ਕੁਛ ਨੀ ਹੁੰਦੀ ਕਮ ਸੇ ਕਮ ਲੱਗਦੇਿਆਂ ਹੀ ਬੇ ਬੱਚੇ ਦੀ ਲੱਗੇ ਤਾਂ ਸੈਲਰੀ ਪੱਚੀ ਤੀਹ ਜ਼ਾਰ ਹੋਵੇ
ਹਮ ਨਹੀਂ ਬੀਕੋਮ ਦਾ ਤੇ ਕੋਈ ਸਕੋਪ ਨੀ ਹੈ ਪਲੱਸ ਟੂ ਤੋਂ ਬਾਅਦ
ਹਾਂ ਮੈਂ ਕਿਹਾ ਉਹੀ ਪੁੱਛਾਂ ਮੈਂ ਕਿਹਾ ਤੁਹਾਨੂੰ ਪੁੱਛੋ ਤੁਹਾਨੂੰ ਥੋੜ੍ਹੀ ਨਾ ਜ਼ਿਆਦਾ ਨੌਲੇਜ ਹੈ
ਅਤੇ ਬੀ ਸੀ ਏ ਆਈ ਟਕ ਟੈਕਨੀਕਲ ਆਈਟੀ ਫੀਲਡ ਦੀ ਹੁੰਦੀ ਹੈ ਉਹ ਉਹ 'ਚ ਸਕੋਪ ਜ਼ਿਆਦਾ ਅੱਜ ਕੱਲ੍ਹ
ਅੱਛਾ ਤੇ ਫੇਿਰ ਕਿੰਨਾ ਕੁ ਖਰਚਾ ਅਾ ਹੋਵੇ ਹੋਰ ਵੀ ਕੋਈ ਇੱਕ ਦੋ ਮੈਨੂੰ ਸੁਜੈਸਟ ਕਰਨਾ ਕਿ ਮੈਂ ਉਹਨੂੰ ਫਿਰ ਸਮਝਾ ਸਕਾਂ ਫ ਮੈਂ ਕਿਹਾ ਹੋ ਪੁੱਛਾਂ ਦੋ ਚਾਰ ਜਣੇਿਆਂ ਨੂੰ ਫੇਿਰ ਮੈਂ ਡਿਸੀਜ਼ਨ ਲਵਾਂਗੀ ਕਿ ਇਹਦੇ ਵਾਸਤੇ ਕੀ ਬੈਸਟ ਰਹੇਗੀ
ਖਰਚਾ ਤੇ ਇਨਾ ਹੋਏਗਾ ਅ ਹੋਏਗਾ ਖਰਚਾ ਤੇ ਇੱਕ ਸਾਲ ਦਾ ਤੇ ਚਾਲੀ ਹਜ਼ਾਰ ਰੁਪਏ ਐਡਮਿਸ਼ਨ ਹੋਏਗਾ ਜ
ਅੱਛਾ ਐਡਮਿਸ਼ਨ ਰ ਫੀਸ ਇਕੱਠੀ ਹੋਵੇਗੀੀ
ਹਾਂ ਵਿੱਚ ਹੀ ਹੁੰਦੀ ਹੈ ਸਾਲ ਦੀ
ਅੱਛਾ
ਿਰ ਅ ਹਾਂ ਉਹਦੇ ਜਾ ਕੋਲੇਜ ਚ ਜਾ ਕੇ ਰਜਿਸਟ੍ਰੇਸ਼ਨ ਕਰਾਉਣਾ ਪੈਂਦਾ ਫਿਰ ਉਸ ਤੋਂ ਬਾਅਦ ਐਡਮਿਸ਼ਨ ਫੀਸ ਭਰਨੀ ਪੈਂਦੀ ਹੈ
ਰਜਿਸਟ੍ਰਸ਼ਨ ਉਹੀ ਹਜੇ ਸੋਚ ਰਿਹਾ ਹੋ ਕਾਲਜ ਦਾ ਵੀ ਮਤਲਬ ਕੋਈ ਅੱਛਾ ਕੋਾਲਜ ਜਾਵੇ ਔਰ ਜ਼ਿਆਦਾ ਦੂਰ ਵੀ ਨਾ ਹੋਵੇ ਨੇੜੇ ਤੇੜੇ ਘਰ ਦੀ ਮਿਲ ਜਾਏ
ਹਾਂ ਹਾਂ
ਹਾਂ ਉਹੀ ਮੈਂ ਕਿਹਾ ਦੇਖਦੀ ਹਾਂ ਪੁੱਛਦੀ ਹਾਂ
ਕਿੰਨੇ ਕਿੰਨੇ ਠ ਨੰਬਰ ਸੀ ਉਹਦੇ
ਏਟੀ ਟੂ ਪਰਸੈਂਟ ਪੈ ਨੇ
ਏ ਟ ਪਰਸੈਂਟ ਵਧੀਆ ਪੜ੍ਹਨ ਵਿੱਚ ਤੇ ਫਿਰ ਹਨਾ
ਹਾਂ ਬਨ ਚ ਕਾਫੀ ਇੰਟੈਲੀਿਜੈਂਟ ਹੈ ਮਤਲਬ ਮੈਂ ਬਲਕਿ ਨਾ ਕੋਈ ਟਿਊਸ਼ਨ ਰਖਵਾਈ ਨਾ ਕੁਛ ਘਰ ਆਪੇ ਪੜ੍ਹਦੀ ਰਹੀਏ ਨਾਲ ਸਹੇਲੀ ਆ ਜਾਂਦੀ ਸੀ ਕੋਈ ਕਦੀ ਕਲਾਸ ਦੀ ਉਹਦੇ ਵੀ ਕਾਫੀ। ਅੱਛੇ ਮਾਰਕਸ ਆਏ ਨੇ। ਤੇ ਦੋਨੋ ਹੀ ਬਹਿ ਜਾਂਦੀਆਂ ਸੀ ਅੰਦਰ ਵਾਲੇ ਰੂਮ ਚ ਪੜਦੀਆਂ ਰਹਿੰਦੀਆਂ ਦੋਨੋ ਕੱਠੀਆਂ।
ਹਾਂ
ਮੈਨੂੰ ਟਿਊਸ਼ਨ ਰਖਵਾਉਣ ਦੀ ਜ਼ਰੂਰਤ ਨੀ ਪਈ ਕਿ ਬੱਚਿਆਂ ਨੂੰ ਲੋੜ ਹੁੰਦੀ ਹੈ ਨਾ ਟਿਊਸ਼ਨ ਦੀ। ਟਿਊਸ਼ਨ ਤੋਂ ਇਲਾਵਾ ਬੱਚੇ ਆਪੇ ਤੇ ਪੜ ਨੀ ਅੱਜ ਕੱਲ ਟਿਊਸ਼ਨਾਂ ਲਗਾਓ ਤੇ ਉਹੀ ਬਸ ਉੱਥੇ ਹੀ ਪੜ੍ਹ ਆਦੇ ਨੇ ਘਰ ਆ ਕੇ ਆਪੇ ਕਿਤਾਬਾ ਨਹੀਂ ਤੇ ਐ ਮੇਰੀ ਕੁੜੀ ਤੇ ਆਪੇ ਬਣਦੀ ਸੀ
ਅੱਛਾ ਤੇ ਅੇਹ ਮੈਥ ਹੋਣਾ ਇਹਦੇ ਕੋਲ ਫਿਰ?
ਹਾਂ ਮੈਥਸ ਵੀ ਅੱਛਾ ਹੈ ਮੈਥ ਵੀ ਕਰ ਲੈਂਦੀ ਹੈ।
ਅੱਛਾ
ਹੂੰ
ਸਹੀ ਹੈ ਵਧੀਆ ਹੈ ਤੇ ਦਸਵੀਂ ਚ ਕਿੰਨੇ ਨੰਬਰ? ਪਰਸੈਂਟ ਆਏ ਸੀ?
ਦਸਵੀਂ ਚ ਵੀ ਬਹੁਤ ਅੱਛੇ ਆਏ ਸੀ ਦਸਵੀ ਚ ਇਟੀਏਟ ਆਏ ਸੀ।
ਅੱਛਾ
ਹਾਂ ਦਸਵੀਂ ਚ ਵੀ ਬੜੇ ਵਧੀਆ ਨੰਬਰ ਆਏ ਸੀ ।
ਵਧੀਆ ਵਧੀਆ ਪੜਨ ਚ ਹੈ ਨਾ।
ਤੇ ਕਾਫੀ ਇੰਟੈਲੀਜੈਂਟ ਹੈ। ਬਈ ਹਾਂ ਬਸ ਮੈਂ ਉਹਈ ਸੀ ਸੋਚਰੀ ਸੀ। ਕੀ ਫਿਊਚਰ ਚ ਮੈਂ। ਕਿਆ ਅੱਗੇ ਜਾ ਕੇ ਜੋਬ ਕਰਨੀ ਹੈ । ਹੂੰ ਤੇ ਮਤਲਬ ਹੁੰਦਾ ਹੈ ਨਾ ਬਈ ਬੱਚਾ ਕਹਿੰਦਾ ਮੈਂ ਇੰਨਾ ਪੜ੍ਹਿਆ ਵਾਂ ਹੁਣ ਮੈਨੂੰ ਅੱਛੀ ਨੌਕਰੀ ਨੋਕਰੀ ਵੀ ਮਿਲੇ ਅੱਛੀ ਨੌਕਰੀ ਮਿਲੇ ਤੇ ਅੱਛੀ ਸੈਲਰੀ ਵੀ ਮਿਲੇ ਤੇ ਮੈਂ ਕਿਹਾ ਫੇਰ ਤੂੰ ਓਹੀ ਚੀਜ਼ ਕਰ ਕਿ ਫਿਊਚਰ ਚ ਉਹਦੀ ਡਿਮਾਂਡ ਜ਼ਿਆਦਾ ਹੋਵੇ। ਤੇ ਮੈਂ ਕਿਹਾ ਮੈਂ ਤੁਹਾਡੇ ਕੋਲੋਂ ਲਾ ਲਵਾਂ ਹੋਰ ਇੱਕ ਦੋ ਚੀਜ਼ਾਂ ਪੁੱਛਾਂ ਕੀ ਕੀ ਕਰ ਸਕਦਾ ਕੀ ਕੀ ਨਹੀਂ।
ਹਾਂ ਤੇ ਉਹ ਬੀ ਕੋਮ ਕਰਨ ਦਾ ਕੋਈ ਫਾਇਦਾ ਨਹੀਂ। ਬੀ ਸੀ ਏ ਕਰ ਰਹੇ ਇਸ 'ਚ ਸਕੋਪ ਵਧੀਆ, ਆਈ ਟੀ ਫੀਲਡ 'ਚ ਵੀ ਜਾ ਸਕ ਹੈ ਤੇ ਵਿੱਚ ਵੀ ਜਾ ਸਕਦਾ ਹੈ।
ਬੀ ਏ ਕਹਿ ਰਹੀ ਸੀ, ਬੀ ਬੀ ਏ, ਮੈਂ ਕਿਹਾ ਮੈਨੂੰ ਜੇ ਨੌਲੇਜ ਤਾਂ ਹੈ ਕੁਛ। ਭੁੱਲੀ ਆ ਮੈਂ ਫੇਰ ਵੀ, ਤੇ ਬੀਬੀਏ ਉਚ ਕੀ ਹੁੰਦਾ ਹੈ?
ਬੀ ਬੀ ਏ ਵੀ ਆਈ ਟੀ ਫੀਲਡ ਦਾ ਹੀ ਇੱਕ ਉਹ ਪਾਰਟ ਏ, ਉਸ 'ਚ ਵਧੀਆ ਵਧੀਆ ਫੀਲਡਾ 'ਚ ਨੌਲੇਜ ਵਧੀਆ ਮਿਲ ਜਾਏਗੀ। ਹਮ ਮੈਂ ਤੇ ਬੀ ਕਾਮ ਕੀਤੀ ਸੀ, ਤੇ ਜਿਆਦਾ ਨੀ ਮੈਨੂੰ ਇਨਾ ਬੀ ਕਾਮ ਦਾ ਤੇ ਮੈਨੂੰ ਪਤਾ ਈ ਹੈ, ਬੀ ਕਾਮ 'ਚ ਕੋਮਰਸ ਦਾ, ਅਕਾਉਂਟਸ ਤੋਂ ਰਿਲੇਟ ਟਰੇਡ ਹੁੰਦਾ ਹੈ। ਸਾਰਾ ਤੇ ਬਿਜਨਸ ਤੋਂ ਰਿਲੇਟਿਡ, ਕੰਪਨੀ ਤੋਂ ਰਿਲੇਟਿਡ ਹੁੰਦਾ ਹੈ।
ਹਾਂ ਉਹੀ ਤੇ ਮੈਂ ਦੇਖ ਰਹੀ ਸੀ, ਮੈਂ ਕਿਹਾ ਕਹਿੰਦੀ ਆ ਬੀ ਕਾਮ ਮੈਂ ਕਰਨਾ ਨੀ, ਮੈਂ ਅੱਗੇ ਸਕੋਪ ਨੀ ਹੈ। ਤੇ ਮੈਂ ਕਿਹਾ ਮੈਨੂੰ ਤੇ ਇਨੀ ਨੌਲੇਜ ਨੀ ਏ, ਮੈਂ ਤੇ ਆਰਟ ਦੀ ਸਟੂਡੈਂਟ ਸੀ, ਆਰਟਸ ਲਿਤੀ ਦੀ ਸੀ ਤੇ ਮੈਨੂੰ ਇਹਦੀ ਤੇ ਨੋਲੇਜ ਹੈ ਨੀ, ਤੇ ਆਰਟਸ ਕਰਕੇ ਮੈਂ ਬੀ ਐਸ ਸੀ ਹੋਮ ਸਾਇੰਸ ਕੀਤੀ ਸੀ, ਅੱਗੋਂ ਫਿਰ ਉਧਰ ਮੈਨੂੰ ਸਾਇਸ ਕਰਨੀ ਪਈ ਮੈਂ ਕਿਹਾ ਗਿਆਰਵੀਂ ਬਾਰਵੀਂ ਸਾਇੰਸ ਕੀਤੀ ਨੀ ਤੇ ਮੈਨੂੰ ਬੀ ਐਸ ਸੀ ਹੋਮ ਸਾਇੰਸ ਕਰਨੀ ਪਈ, ਉਹਦੇ 'ਚ ਸਾਇੰਸ ਆ ਗਈ, ਬਾਇਓ ਆ ਗਈ, ਫਿਜਿਕਸ ਆ ਗਈ।
ਹਮ ਤੇ ਮੈਚ 'ਚ ਹੀ ਹੋਣਾ।
ਨਹੀ ਸੀ ਮੈਨੂੰ ਬਾਇਓ ਫਿਜਿਕਸ ਆ ਗਈ ਸੀ। ਫੇਰ ਉਧਰ ਡਾਇਟ ਤੇ ਨਿਊਟ੍ਰਿਸ਼ਨ ਇਹ ਸਬਜੈਕਟ ਸੀ, ਹੋਰ ਕੀ ਕਹਿੰਦੇ ਨੇ, ਟੈਕਸਟਾਈਲ ਦਾ ਸੀ ਸਬਜੈਕਟ। ਤੇ ਮੈਂ ਇਹਨੂੰ ਕਿਹਾ ਸੀ ਮੈਂ। ਕ ਤੂੰ ਏਹ ਮਤਲਬ ਇਹ ਵਾਲਾ ਬੀ ਐਸ ਸੀ ਹੋਮ ਸਾਇੰਸ ਦੇ ਕੀ ਹੈ। ਸਾਇੰਸ ਦਾ ਸਟੂਡੈਂਟ ਵੀ ਕਰ ਸਕਦਾ ਹੈ। ਕਮਰਸ ਦਾ ਵੀ ਕਰ ਸਕਦੇ ਆ। ਆਰਟਸ ਦਾ ਵੀ ਕਰ ਸਕਦਾ ਹੈ। ਨੋਨ ਮੈਡੀਕਲ ਦਾ ਵੀ ਕਰ ਸਕਦਾ ਏ। ਉਹ ਇਹ ਇੱਕ ਸਿਰਫ ਗਰਲਸ ਵਾਸਤੇ ਹੀ ਹੁੰਦੀ ਹੈ, ਮੇਰੇ ਖਿਆਲ ਸੇ ਮੈਂ ਤੇ ਵੈਸੇ ਗਰਲਸ ਕਾਲਜ 'ਚ ਪੜੀ ਏ ਤੇ ਮੈਨੂੰ ਜਿਆਦਾ ਆਹੀ ਪਤਾ, ਤੇ ਵਡੇ ਵਡੇ ਕਾਲਜਾ 'ਚ ਹੁੰਦੀ ਆ ਕਿ ਉਹ ਗਰਲਸ ਵੀ ਕਰ ਸਕਦੀਆ ਨੇਂ, ਬੋਇਸ ਵੀ ਕਰ ਸਕਦੀਆ ਨੇਂ, ਮੈਂ ਤੈਨੂੰ ਏਹੀ ਸੂਜੇਸਟ ਕੀਤਾ ਸੀ, ਕਹਿੰਦੀ ਤੁਸੀਂ ਹੋਮ ਸਾਇੰਸ ਕੀਤੀ, ਮੈਂ ਥੋੜੀ ਕਰਾਂਗੀ ਹੋਮ ਸਾਇੰਸ। ਆਏ ਹੋਏ ਠੀਕ ਹੈ ਬਾਈ। ਤੁਸੀਂ ਜੋ ਕਰਨਾ ਦੇਖਲੋ ਫ਼ਿਰ ਮੈਂ ਇਹਨੂੰ ਕਿਹਾ ਇੱਕ ਵਾਰੀ ਤੂੰ ਸਕੂਲ ਜਾ, ਆਪਣੇ ਸਕੂਲ ਦੇ ਟੀਚਰਸ ਕੋ ਪੁਛ ਕੇ ਅ, ਕਿਦਾ ਜਿਆਦਾ ਸਕੋਪ ਏ, ਮੈਂ ਕੀ ਕਰਾਂ।
ਹਮ ਹਮ ਹਮ।
ਹੁੰਦੀ ਪਈ ਕਹਿੰਦੀ ਜਾਂਦੀ ਆ, ਹੁਣ ਜਾਂਦੀ ਆ। ਤੇ ਮੈਂ ਕਿਹਾ ਹੁਣ ਕੀ ਐਡਮਿਸ਼ਨ ਸਟਾਰਟ ਹੋਣੇ ਨੇ ਨਵੇਂ। ਤੇ ਤੇਰੇ ਕੋਲ ਦਸ ਪੰਦਰਾਂ ਦਿਨ ਹੈਗੇ ਨੇ। ਦਸ ਪੰਦਰਾਂ ਦਿਨ ਚ ਤੂੰ ਡਿਸੀਜ਼ਨ ਅੱਛਾ ਡਿਸੀਜਨ ਲੈ ਲੈ ਤੇ ਤੈਨੂੰ ਫਿਰ ਫਿਊਚਰ ਚ ਤੰਗ ਨਾ ਹੋਣਾ ਪਵੇ ਨੌਕਰੀਆਂ ਦੇ ਪਿੱਛੇ ਭੱਜਣਾ ਨਾ ਪਵੇ।
ਹਾਂ ਤੇ ਹੈ ਐਹੀ ਟਾਈਮ ਹੁੰਦਾ ਕਿ ਸਹੀ ਡਸੀਜ਼ ਲੈਣ ਦਾ ਨਹੀਂ ਤਾਂ ਬਾਅਦ ਚ ਫੇਰ ਦਿੱਕਤ ਹੁੰਦੀ ਹੈ ਕਿ ਜੋਬ ਨਹੀਂ ਮਿਲਦੀ। ਆਪ ਫਿਰ ਭੱਜਣਾ ਪੈਂਦਾ ਜੋ ਪਿੱਛੇ।
ਉਹੀ ਕਹਿ ਰਹੀ ਸੀ ਮੈਂ ਵੀ ਇਹਨੂੰ ਮੈਂ ਕਿਹਾ ਤੂੰ ਇੱਕੋ ਵਾਰੀ ਫਿਰ ਬਾਰ ਪਰਰ ਤੇ ਚੇਂਜ ਹੁੰਦੀ ਨੀ ਹੈ। ਸਟ੍ਰਮਸ ਇੱਕ ਹੋਰ ਵੀਹਿਸ। ਸੀਜ਼ਨ ਹੁੰਦਾ ਦਸ ਦਿਨ ਬਹੁਤ ਜ਼ਿਆਦਾ ਹੁੰਦੇ ਨੇ ਦਸ ਦਿਨ ਚ ਇੱਕ ਅੱਛਾ ਡਿਸੀਜ਼ਨ ਲੈ ਸਕਦੀ ਹੈ। ਹਾਂ ਇੰਗਲਿਸ਼ ਕਾਫੀ ਅੱਛੀ ਇੰਗਲਿਸ਼ ਮੀਡੀਅਮ ਚ ਪੜ੍ਹੇ ਦੇ ਨੇ।
ਅੱਛਾ ਤੇ ਫਿਰ ਤੇ ਵਧੀਆ ਪਲ ਪੁਇੰਟ
ਅਛ। ਹਮ। ਇੰਗਲਿਸ਼ ਮੀਡੀਅਮ ਚ। ਪੜ੍ਹੇ ਦੇ ਨੇ ਇੰਗਲਿਸ਼ ਵੀ ਕਾਫੀ ਅੱਛੀ ਬੋਲ ਲੈਂਦੀ ਹੈ।
ਨਹੀਂ ਫੇਰ ਤੇ ਸਹੀ ਬੋਲ ਲੈਂਦੀ ਆ ਤੇ
ਹਾਂ ਤੇ ਫ ਵੇਖਦੀ ਹਾਂ ਮੈਂ ਕੱਲ ਪਰਸੋਂਨੂੰ ਸਕੂਲ ਭੇਜਦੀ ਹਾਂ ਔਰ ਜਾਂ ਫਿਰ ਮੈਂ ਨਾਲ ਜਾਂਦੀ। ਧਆਂ ਇਹਦੇ ਟੀਚਰ ਨਾਲ ਜ ਮੈਂ ਤੁਸੀਂ ਬਾਕੀ ਜੋ ਦੱਸਿਆ ਹੈ ਉਹ ਵੀ ਮੈਂਨੂੰ ਕਵਾਂਗੀ ਕਿ ਇਹਨਾਂ ਦੋਨਾਂ ਚ ਦੇਖ ਲੈ। ਅੱਜ ਕੱਲ੍ਹ ਦੇ ਕੀ ਹੈ ਸੋਸ਼ਲ ਮੀਡੀਆ ਚ ਸਰਚ ਕਰੋ ਤੇ ਪਤਾ ਲੱਗ ਜਾਂਦਾ ਕੀ ਚੀਜ਼ ਦਾ ਕਿੰਨਾ ਸਕੋਪ ਯ ਫਿਊਚਰ ਚ ਕਿੰਨੀ ਡਿਮਾਂਡ ਤੇ ਮੈਨੂੰ ਕਹਿੰਦੀ ਆ ਫਾਲਤੂ ਫੋਨਾ ਚ ਵੜੇ ਰਹਿੰਦੀ ਆ ਤੇ ਤੂੰ ਉਹ ਦੇਖ ਫੋਨ ਚ ਸਰਚ ਕਰ ਕ ਦੇ ਕਿਦੀ ਡਿਮਾਂਡ ਜ਼ਿਆਦਾ।
ਹਾਂ ਹਾਂ ਹਾਂ।
ਹਾਂ ਤੇ ਦੇਖਦੀ ਹਣ ਸਕੂਲ ਵੀ ਭੇਜਦੀ ਹ। ਆਪਣੇ ਸਰ ਕੋਲ ਪੁੱਛ ਕੇ ਆਏ ਸੀ ਕੀ ਕਰਾਂ ਕੀ ਨਹੀਂ ਤੇ ਫਿਰ ਨਹੀਂ ਨਹੀਂ ਅਸੀਂ ਬਾਹਰ ਨੀ। ਭੇਜਣਾ ਸਿਧਾ ਲੋਕਾਂ ਲਈ ਕਰਾਉਣਾ ਹੈ। ਹਾਂ ਤੇ ਤੁਹਾਡੇ ਭੱਰਾ ਦਾ ਹੋ ਐਡਮਿੱਸ਼ਨ
ਹੱ ਹਾਂ ਉਹਦਾ ਉਹ ਐਡਮਿਸ਼ਨ ਹੋ ਗਿਆ ਉਹ ਪਰੇਸ਼ਾਂਨ ਤੇ ਫਿਰ ਉਹ, ਉਹਨੂੰ ਮੈਂ ਹੁਣ ਦੱਸਿਆ ਐ। ਮੈਂ ਉਹਦੇ ਨਾਲ ਜਾ ਕੇ ਆਇਆ ਵਾਂ,
ਅੱਛਾ ਤੇ ਕੀ ਰੇਟ ਚ ਕਰਾਇਆ ਤੁਸੀਂ ਉਹਦਾ,
ਉਹ ਬੀ ਸੀ ਏ ਚ ਕਰਾਇਆ ਹੈ।
ਅੱਛਾ-ਅੱਛਾ ਚਲੋ ਵਧੀਆ।
ਹਾਂ
ਉਹ ਮਤਲਬ ਕੋ ਕੋਲਜ ਕੁੜੀਆਂ ਦਾ ਅਲੱਗ ਮੁੰਡਿਆਂ ਦਾ ਅਲੱਗ ਉਹ ਵਾਲੇ ਕੋਲਜ ਚ ਕਰਾਇਆ।
ਨਹੀਂ, ਕੰਮਪਾਊਂਡ ਹੈ ਦੋਨੋ ਕੱਠਾ ਹੀ ਹੈ।
ਤੇ ਅੱਛਾ ਮੈਂ ਵੀ ਸੋਚ, ਪੁੱਛ ਰਹੀ ਆ ਉਹੀ ਕੋਾਲਜ ਚ ਕਰਾਲਾ ਇੱਕ ਤੇ ਨੇੜੇ ਵੇ ਤੇ ਥੋੜਾ ਅ ਟਰਾਂਸਪੋਰਟੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਬੱਸਾਂ ਦਾ ਵੇਟ ਕਰੋ ਰੋ- ਰੋ ਆਪਣਾ ਵੀ ਕੱਲ ਚੁੱਕੋ ਦਸ ਮਿੰਟ ਦਾ ਰਸਤਾ ਹੈ। ਜਾਂਦੇ ਆ।
ਹਾਂ-ਹਾਂ ਨਹੀਂ ਠੀਕ, ਨੇੜੇ ਦੇ ਨੇੜੇ ਆਂ
ਹਾਂ-ਹਾਂ, ਹਾਂ ਬੱਸ ਇਹ, ਪੁੱਛਣਾ ਸੀ ਮੈਂ ਕਿਹਾ ਤੁਹਾਨੂੰ ਕਰਾਂ ਫੋਨ ਚਲ ਹਾਂ ਹਾਂਜੀ-ਹਾਂਜੀ ਚਲੋ ਠੀਕ ਐ। ਓਕੇ ਸਤਿ ਸ਼੍ਰੀ,
ਹੂੰ,